ਹੈਲੋ ਜੀ ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਜੀ ਕੀ ਕਰ ਰਹੇ ਹੋ ਤੁਸੀਂ।
ਹਾਂਜੀ ਹੋਰ ਸੁਣਾਓ ਕਿੱਦਾਂ ਘਰ ਪਰਿਵਾਰ ਸਭ।
ਹਾਂਜੀ ਸਭ ਵਧੀਆ ਹੈ ਤੁਸੀਂ ਸੁਣਾਓ
ਆਵਾਜ਼ ਆ ਰਹੀ ਹੈ ਮੇਰੀ
ਹਾਂਜੀ ਹਾਂਜੀ ਆ ਰਹੀ ਹੈ
ਹਾਂਜੀ-ਹਾਂਜੀ ਬੋਲੋ
ਹਾਂਜੀ ਸਭ ਵਧੀਆ ਹੈ ਵਾਹਿਗੁਰੂ ਜੀ ਦੀ ਮਿਹਰ ਹੈ ਤੁਸੀਂ ਦੱਸੋ
ਵਧੀਆ-ਵਧੀਆ- ਵਧੀਆ ਜੀ ਸਭ ਵਧੀਆ ਮੇਰੇ ਵੀ
ਹਾਂਜੀ ਜੀ ਤੇ ਕੀ ਹੋ ਰਿਹਾ ਸੀ
ਨੈਟਵਰਕ ਆ ਰਿਹਾ ਸਹੀ ਹੈਲੋ
ਜੀ ਹਾਂਜੀ ਸਭ ਚੰਗਾ ਹੈ ਜੀ
ਬੋਲੋ ਕੋਲ ਕੀਤੀ ਹੈ ਤੁਸੀ ਨਹੀਂ ਬੋਲੋ ਤੁਸੀਂ ਕੋਲ ਕੀਤੀ
ਹਾਂਜੀ ਮੈਨੂੰ ਇਹੀ ਪੁੱਛਣਾ ਹਾਂਜੀ ਤੇ ੳਫਲਾਈਨ ਤੇ ੳਨਲਾਈਨ ਦੇ ਬਾਰੇ ਵਿੱਚ ਪੁੱਛਣਾ
ਔਫਲਾਈਨ ਔਨਲਾਈਨ ਸਟੱਡੀਜ਼
ਨਹੀ ਨਹੀ ਜੀ ਸ਼ੋਪਿੰਗ
ਅੱਛਾ ਔਨਲਾਈਨ ਔਫਲਾਈਨ ਸ਼ੋਪਿੰਗ ਹਾਂਜੀ ਹਾਂਜੀ ਜੇ ਅੱਜ ਕੱਲ੍ਹ ਬਹੁਤ ਚੱਲ ਰਹੇ ਨਾ ਔਨਲਾਈਨ ਸ਼ੋਪਿੰਗ ਵਗੈਰਾ
ਆਜ ਦੇ ਟਾਇਮ ਵਿੱਚ ਸ਼ੋਪਿੰਗ ਇਨਸਾਨ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਚੁੱਕਾ ਹੈ
ਬਿਲਕੁਲ- ਬਿਲਕੁਲ
ਹਾਂਜੀ ਪਹਿਲਾਂ ਲੋਕ ਬਾਜ਼ਾਰ ਜਾ ਕੇ ਸਮਾਨ ਖਰੀਦ ਦੇ ਸੀ ਪਰ ਹੁਣ ਟਾਈਮ ਦੇ ਨਾਲ ਨਾਲ ਟੈਕਨੋਲੋਜੀ ਮੈਂ ਗਈ ਦੇਈਏ ਤੇ ਓਨਲਾਈਨ ਸ਼ੋਪਿੰਗ ਦਾ ਟ੍ਰੈਂਡ ਵੀ ਬਹੁਤ ਜ਼ਿਆਦਾ ਹੋ ਗਿਆ ਹੈ
ਬਿਲਕੁਲ- ਬਿਲਕੁਲ
ਤੁਸੀ ਦੱਸੋ ਤੁਸੀ ਕਿਆ ਪਸੰਦ ਕਰਦੇ ਹੋ ਤੇ ਔਫਲਾਈਨ ਤੇ ਔਨਲਾਈਨ
ਨਹੀ ਦੇਖੋ ਆਪਣੀ ਜਗ੍ਹਾ ਤਾਂ ਦੋਨੋ ਸਹੀ ਹੈਗੀ ਵੈਸੇ ਫ ਔਨਲਾਈਨ ਚ ਆ ਕਿ ਬਈ ਦੇਖੋ ਜਿਦੇ ਕੋ ਮੰਨ ਲਓ ਬਾਜ਼ਾਰ ਵਗੈਰਾ ਨਹੀ ਜਾਇਆ ਜਾਂਦਾ ਕਿਉਂਕਿ ਦੇਖੋ ਅੱਜ ਕੱਲ ਤੇ ਜਿਹੜੇ ਬੰਦੇ ਆ ਕੁੱਛ ਜਾਦਾ ਈ ਲੇਜ਼ੀ ਲੇਜ਼ੀ ਹੋ ਗਿਆ ਤੇ ਜੇੜ੍ਹੇ ਮਤਲਬ ਘਰ ਬੈ ਠੀਕ ਕਹਿੰ ਚ ਸੋਚਦੇ ਆ ਕਿ ਘਰ ਬੈਠੇ ਸਭ ਕੁੱਛ ਆਜੇ ਉਨਾਂ ਵਾਸਤੇ ਤੇ ਔਨਲਾਈਨ ਸ਼ੋਪਿੰਗ ਵਗੈਰਾ ਕੁਝ ਜੀ ਠੀਕ ਈ ਐ ਪਰ ਏਨਾਂ ਦੀ ਏ ਵੀ ਗੱਲ ਹੁੰਦੀ ਐ ਜਿਵੇਂ ਦੇ ਦੇਖੋ ਓਨਲਾਈਨ ਸ਼ੋਪਿੰਗਜ ਵਗੈਰਾ ਕਰਦੇ ਆ ਓ ਨੇ ਦੇਖੋ ਮੰਨ ਲਓ ਹੁਣ ਕਿਸੇ ਵੀ ਆਪਣੇ ਪੇਜ ਵਗੈਰਾ ਤੇ ਕੋਈ ਆਪਣੇ ਮੰਨ ਲੋ ਕਿਸੇ ਦਾ ਵੀ ਕੋਈ ਪੇਜ ਹੁੰਦਾ ਜੈਵੇ ਮੰਨ ਲੋ ਕੋਈ ਐਪ ਹੈਗਾ ਓਨਲਾਈਨ ਸ਼ੋਪਿੰਗ ਆਲਾ ਮੀਸ਼ੋ ਵਗੈਰਾ ਫਲਿਪਕਾਰਟ ਵਗੈਰਾ ਓਨੂੰ ਨਾ ਨ ਦੇਖੋ ਆਪਣੀ ਅਗਰ ਕੋਈ ਵੀ ਮੰਨ ਲੋ ਕਿਸੇ ਵੀ ਚੀਜ਼ ਦੀ ਪਿਕਚਰ ਵਗੈਰਾ ਪਾਣੀ ਐ ਜਾਂ ਤਾਂ ਕੁੱਛ ਵਧੀਆ ਡਿਜ਼ਾਇਨਿੰਗ ਕਰਕੇ ਪਾਣਗੇ ਜਾਂ ਮੰਨ ਲੋ ਏ ਆਈ ਤੋਂ ਵਧੀਆ-ਵਧੀਆ ਤਰ੍ਹਾਂ ਬਣਵਾ ਕੇ ਪਾਣਗੇ। ਬਿਲਕੁੱਲ-ਬਿਲਕੁੱਲ ਓ ਜੀ ਨਾਲ ਜਿਹੜੀਆਂ ਨਾ ਓ ਜਿਹੜੀ ਮੰਨ ਲੋ ਕੋਈ ਪਿਕਚਰ ਹੈਗੀ ਮੰਨ ਲੋ ਕਿਸੀ ਜੀਨਸ ਵਗੈਰਾ ਦੀ ਜਾਂ ਸ਼ਰਟ ਦੀ ਓਨਾਂ ਕੁੱਛ ਵਧੀਆ ਕਨਵਰਟ ਹੋ ਜਾਂਦੀ ਐ ਮਤਲਬ ਹਾਈ ਕੁਆਲਿਟੀ ਚ ਹੋ ਜਾਂਦੀ ਐ ਨਾ ਜੇੜੀ ਵੱਡੇ ਵੱਡੇ ਬ੍ਰੈਂਡਸ ਜਿਵੇਂ ਮੰਨ ਲੋ ਲੱਗਦੀ ਬ੍ਰੈਂਡ ਦੀ ਚੀਜ਼ ਹੈਗੀ ਆ ਇੱਧਰ ਆ ਕੇ ਹਾਂਜੀ-ਹਾਂਜੀ-ਹਾਂਜੀ ਜ ਹਾਂਜੀ-ਹਾਂਜੀ ਜਦ ਰਿਸੀਵ ਹੁੰਦੀ ਆ ਤੇ ਫੇਰ ਪਤਾ ਲੱਗਦਾ ਕਿ ਬਈ ਆਪਣਾਇਆ ਤਾਂ ਯਾਰ ਓ ਕੁਆਲਿਟੀ ਦੀ ਚੀਜ਼ ਨੀ ਹੈ ਜੋ ਪਿਕਚਰ ਚ ਵੇਖੀ ਸੀ ਆਪ ਆਪਾਂ ਏਦਾ ਐ ਵੀ ਨੁਕਸਾਨ ਹੈਗਾ ਔਨਲਾਈਨ ਦਾ ਓਰ ਔਫਲਾਈਨ ਸ਼ੋਪਿੰਗ ਚ, ਏ, ਹੈ। ਕਿ ਬਾਈ ਦੇਖੋ ਸਬ ਤਾਣੁ ਸਾਮਣੇ ਕੱਢ ਕੇ ਦਿਖਾਣਗੇ। ਕੇ ਬਾਈ, ਐ ਚੀਜ਼ ਐ ਆ। ਐ ਬਰਾਂਡਜ਼ ਐ। ਏਦਾ ਸੇਮ ਬ੍ਰੈਂਡ ਆ। ਓ ਕਿਉਂਕਿ ਦੇਖੋ, ਓਫਲਾਈਨ ਐ, ਆ। ਕੀ, ਬਈ ਤੁਹਾਨੂੰ, ਤੁਸੀਂ ਆਪਣੀ ਅੱਖੋਂ ਵੇਖ- ਖੋਗੇ ਚੀਜ਼ ਨੂੰ। ਔਰ, ਤੁਹਾਡੇ ਸਾਮਣੇ ਰੀ, ਰੀਅਲ ਪਈ ਹੋਏਗੀ ਓ।
ਹਾਂਜੀ। ਦੇਖੋ ਓਫਲਾਈਨ ਸ਼ੋਪਿੰਗ ਹੁੰਦੀ ਐ। ਤੋ, ਜਾਦਾ ਜਿੱਦਾ, ਬਾਜ਼ਾਰ ਜਾਂਦੇ ਤੇ, ਤੇ ਦੁਕਾਨ ਜਾਂ ਮੋਲ ਚ ਜਾ ਕੇ, ਸਮਾਨ ਖਰੀਦ ਦੇ, ਤੇ ਟਚ ਕਰਕੇ ਦੇਖ ਲੋ।
ਹਾਂਜੀ-ਹਾਂਜੀ, ਬਿਲਕੁੱਲ।
ਹਾਂਜੀ। ਓਨਲਾਈਨ ਵਿੱਚ, ਨਈ ਕਰ ਸਕਦੇ ਜੀ। ਅਸੀਂ।
ਬਿਲਕੁੱਲ- ਬਿਲਕੁੱਲ। ਔਫਲਾਈਨ ਚ ਐ ਆ, ਕਿ ਬਈ ਕੱਪੜੇ ਦੀ, ਕੁਆਲਿਟੀ ਵਗੈਰਾ, ਵੀ ਪਤਾ ਚੱਲ ਜਾਂਦੀ। ਓਦਾ ਬ੍ਰੈਂਡ ਵੀ, ਪਤਾ ਚੱਲ ਜਾਂਦਾ। ਤੇ, ਏ, ਐ, ਕੀ, ਬਈ ਆਪਣੀ ਐਮ ਆਰ ਵੀ, ਮੰਨ ਲੋ, ਦੇਖੋ, ਹੁਣ ਬਾਰਗਨਿੰਗ ਤਾਂ, ਮਤਲਬ ਹਰ ਇੰਡੀਆ, ਸਾਡੇ ਚ ਮਤਲਬ ਕਰਦੇ ਈ ਕਰਦੇ ਆ। ਐ ਈ ਕੀ, ਓਫਲਾਈਨ ਚ, ਮਤਲਬ ਬਾਰਗੇਨਿੰਗ ਕਰਕੇ। ਥੋੜਾ ਰੇਟ, ਪ੍ਰਾਈਜ਼ ਵਗੈਰਾ ਲੈਸ ਵੀ, ਕਰ ਲੈਂਦੇ ਆ। ਔਨਲਾਈਨ ਚ ਤਾਂ, ਐ ਕੀ ਵੀ, ਇੱਕ ਪ੍ਰਾਈਜ਼ ਪਾ ਤਾਂ ਓਨਾਂ ਨੇ, ਤੇ ਓਹੀ ਪ੍ਰਾਈਜ਼ ਤੇ, ਜਾਣ ਗਿਆ। ਔਰ ਆਪਣਾ ਡਿਲੀਵਰੀ ਚਾਰਜਿਸ ਅਲੱਗ ਲੱਗਣਗੇ, ਜੀ ਐੱਸ ਟੀ ਅਲੱਗ ਲਗੁਗੀ।
ਹਾਂਜੀ। ਦੇਖੋ, ਦੋਨੋ ਦੇ, ਆਪਣੇ ਈ ਫਾਇਦੇ, ਤੇ ਨੁਕਸਾਨ ਨੇ।
ਬਿਲਕੁੱਲ- ਬਿਲਕੁੱਲ, ਹੁਣ ਔਫਲਾਈਨ ਸ਼ੋਪਿੰਗ, ਦੇ ਐ ਓ ਓਨਲਾਈਨ ਸ਼ੋਪਿੰਗ ਦੇ, ਐ ਵੀਗੇ ਕਿ ਬਈ ਮੰਨ ਲੋ, ਹੁਣ ਤਾਂ, ਜਾਂਦਾ ਦੇਖੋ। ਮੰਨ ਲੋ ਮੇਰੇ ਖਿਆਲ ਹਰ ਚੀਜ਼ ਦੀ, ਆਪਾਂ ਅੱਜ ਕੱਲ ਔਫ- ਓਨਲਾਈਨ ਸ਼ੋਪਿੰਗ ਕਰ ਸਕਦੇ ਜੇ।
ਫਲਾਈਨ ਸ਼ੋਪਿੰਗ ਦਾ, ਸਭ ਤੋਂ ਵੱਡਾ, ਫਾਇਦਾ ਐ ਕਿ ਅਸੀਂ, ਸਮਾਨ ਨੂੰ, ਆਪਣੀ ਅੱਖਾਂ, ਨਾਲ ਦੇਖ ਸਕੇ
ਹਾਂਜੀ-ਹਾਂਜੀ।
ਔਰ, ਬਾਜ਼ਾਰ ਵਿੱਚ, ਜਾ ਕੇ ਸ਼ੋਪਿੰਗ ਕਰਨ ਨਾਲ। ਲੋਕੋ ਨਾਲ, ਮਿਲਣਾ- ਜੁਲਣਾ ਹੁੰਦਾ ਐ। ਤੇ, ਦੁਕਾਨਦਾਰ ਨਾਲ, ਗੱਲਬਾਤ ਹੋ, ਜਾਂਦੀ ਐ। ਮੋਲ ਬਾਵ ਕਰਨ ਦੀ, ਔਫਲਾਈਨ ਵਿੱਚ ਈ, ਹੁੰਦਾ ਏ ਸਭ।
ਹਾਂਜੀ। ਓਨਲਾਈਨ ਚ ਐ ਪਤਾ ਥੋੜੀ, ਲੱਗਦਾ ਕਿ ਬਈ, ਐ ਏਦੀ ਕੁਆਲਿਟੀ ਕਿੰਨੀ ਐ। ਬਸ, ਓ ਤਾਂ ਲਿਖਦੇ ਨੇਗੇ। ਬਿਲਕੁੱਲ, ਅੱਜ ਕੱਲ ਤੇ, ਹਾਂਜੀ- ਹਾਂਜੀ। ਬਿਲਕੁੱਲ। ਮੈਂ ਵੀ, ਆਪਣਾ ਇੱਕ ਵਾਰ ਮੈਂ, ਵੀ ਓਨਲਾਈਨ ਕੁਛ, ਮੰਨ ਲਓ, ਸ਼ਰਟਸ ਵਗੈਰਾ ਮੰਗਾਈ ਸੀ। ਓਰ ਚ ਮਤਲਬ ਫੇਸਬੁੱਕ ਤੇ ਨਾ ਖਾਸ ਕਰ, ਫੇਸਬੁੱਕ ਤੇ ਫਰੋਡ, ਜ਼ਿਆਦਾ ਹੁੰਦਾ। ਅੱਛਾ ਜੀ। ਐਡਸ, ਵਗੈਰਾ ਪਾਉਂਦੇ ਆ। ਕਿ ਬਈ, ਇਹ ਚੀਜ਼ ਇੰਨੀ। ਇਹ ਚੀਜ਼ ਇਨੇ ਦੀ ਹੈ। ਤੁਸੀਂ ਪਹਿਲੇ ਪੇ ਕਰਦੋ, ਓਨਲਾਈਨ ਪੇਮੈਂਟ ਕਰਦੋ। ਮੈਂ, ਇੱਕ ਵਾਰ, ਕਰਤੀ ਓਨਲਾਈਨ ਪੇਮੈਂਟ, ਮੇਰੇ ਖਿਆਲ ਸਾਢੇ ਤਿੰਨ ਸੌ, ਕੁਛ ਰੁਪਏ ਸੀ। ਮੈਂ ਕਿਹਾ, ਚਲੋ ਆਜਏਗੀ। ਇੰਨੀ ਵੀ ਅਮਊਂਡ ਦੀਆਂ ਸ਼ਰਟ ਸੀ। ਉਹ ਮੈਂ ਜਦੋਂ, ਵੇਖਿਆ ਨਾ ਕਿ ਮੇਰਾ ਔਡਰ ਤੇ। ਹਾਂਜੀ। ਹੋ ਗਿਆ ਆ। ਮੈਂ ਜਦਦੋਂ ਔਡਰ ਨੂੰ ਟਰੈਕ ਕੀਤਾ, ਤੇ ਔਡਰ ਉਹੀ ਉਹ ਸੇਮ। ਪਲੇਸ ਤੇ ਪਿਆ ਸੀ। ਔਰ ਮੈਂ ਪਲੇਸ ਦਾ ਨਾਮ ਸਰਚ ਕੀਤਾ, ਤੇ ਕੋਈ ਦੁ- ਆਣੀ ਨੀ ਸੀ, ਨਾ ਕੋਈ ਪਲੇਸ ਸੀ ਬਿਲਕੁਲ-ਬਿਲਕੁਲ। ਬਿਲਕੁਲ, ਐ ਮੇਰੇ, ਖਿਆਲ ਤਾਂ ਆਈ ਹੋ। ਕਿ ਬਾਈ ਦੇਖੋ, ਔਨਲਾਈਨ ਸ਼ੋਪਿੰਗ, ਅਗਰ ਕਰਨੀ ਹੈ। ਤਾਂ ਵਧੀਆ, ਪਲੈਟਫੋਮ। ਮੰਨ ਲਓ ਮੀਸ਼ੋ, ਵਗੈਰਾ ਹੋ ਗਿਆ। ਫਲਿਪ-
ਜੇ ਰਜਿਸਟਰਡ, ਪਲੇਟਫਾਰਮ ਹੁੰਦਾ। ਉਸ ਨਾਲ ਕਰੋ। ਹਾਂ, ਦੇਖੋ ਜੀ ਓਨਲਾਈਨ ਸ਼ੋਪਿੰਗ ਦਾ ਸਭ। ਵੱਾ ਫਾਇਦਾ ਇਹ ਹੈ। ਕੇ, ਇਹ, ਟਾਈਮ ਬਚਾਉਂਦੀ ਹੈ। ਤੇ, ਘਰ ਬੈਡੇ ਹੀ ਸ਼ੋਪਿੰਗ ਹੋ, ਜਾਂਦੀ ਹੈ। ਅਹ, ਤੇ ਇਹ, ਆਪ ਨਾ, ਬਲੈਂਕਟ ਨਾਲ, ਕੁਛ ਮੰਗਾ ਲੋ। ਤੋਂ, ਹੀ ਉਹੀ, ਆ ਜਾਂਦਾ ਹੈ।
ਬਿਲਕੁਲ ਬਿਲਕੁ ਫਾਸਟ ਸ਼ੌਪਿੰਗ ਵੀ ਹੋਏ ਜਾਂਦੀ ਹ।
ਹਾਂ ਜੀ ਹਾਂਜੀ। ਆਨਲਾਈਨ ਐਪਸ ਤੇ ਵੈੱਬਸਾਈਟ ਤੇ ਹਜ਼ਾਰ ਵਰਾਇਟੀ ਮਿਲਦੀ ਹੈ ਜਿੰਨਾ ਆਫਲਾਈਨ ਬਾਜ਼ਾਰ ਵਿੱਚ ਮਿਲਣਾ ਮੁਸ਼ਕਿਲ ਆਉਂਦਾ ਹੈ। ਹਾਂਜੀ ਆਹ ਗਲ ਹੈ। ਬਟ ਯ ਯ ਟਰੱਸਟਡ ਕੌਣ ਸੀ ਹੁੰਦੀ ਹੈ।
ਨਹੀਂ ਮੰਨ ਲਓ ਜਿਹੜੇ ਟੱਸਟਡ ਐਪਸ ਹੈਗੇ ਨੇ ਮੇਰੇ ਖਿਆਲ ਮੀਸ਼ੋ ਫਲਿਪਕਾਰਟ। ਬ ਅ ਜਿਓ। ਹਾਂਜੀ। ਬਲਿੰਕ ਗੇਟ ਵਗੈਰਾ ਇਹਨਾਂ ਦੇ ਇਹ ਹੈ ਕਿ ਬਈ ਇਹ ਹਾਂਜੀ ਮਤਲਬ ਡਲੀਵਰੀ ਵੀ ਸਹੀ ਹੈ। ਹੋਰ ਤੁਹਾਨੂੰ ਹਰ ਛੋਟੇ ਤੋਂ ਲੈ ਕੇ ਵੱਡੇ ਪ੍ਰਾਈਜ਼ ਤੱਕ ਦੀ ਚੀਜ਼ਾਂ ਮਿਲ ਜਾਣੀਆਂ। ਮੰਨਲਬ ਹੁਣ ਆਪਾਂ। ਕਿਸੇ ਨੇ ਮੰਨ ਲਓ ਕਿਸੇ ਨੇ ਮਤਲਬ ਘੱਟ ਪ੍ਰਾਈਜ਼ ਦੀ ਮੰਗਉਣੀ ਹੁੰਦੀ ਹੈ ਮੀਸ਼ੋ ਜ਼ਿਆਦਾ ਯੂਜ ਕਰਦਾ। ਮੀਸ਼ੋ ਤੋਂ ਇਹ ਹੈ ਕਿ ਬਈ ਜਿਹੜੇ ਪ੍ਰਾਈਜ਼ ਦੇ ਲੋਗੇ ਉਨੀ ਲੋਅ ਕੁਆਲਿਟੀ ਮਿਲੇਗੀ।
ਹਾਂਜੀ ਹਾਂਜੀ ਸਹੀ ਦੱਸਿਓ। ਇਹੀ ਗੱਲ ਹੈ ਜਿੰਨੇ ਫਾਇਦੇ ਹੈ ਤੇੇ ਓਨੇ ਨੁਕਸਾਨ ਵੀ ਹੈ।
ਬਿਲਕੁਲ ਔਰ ਬਾਜ਼ਾਰ ਲੈਣ ਜਾਵਾਂਗੇ ਮੰਨ ਲਓ ਉਹੀਓ ਸੇਮ ਪ੍ਰਾਈਸ ਥੋੜੇ ਬਹੁਤੇ ਮਤਲਬ ਕੁਆਲਿਟੀ। ਵੀ ਵਧੀਆ ਮਿਲ ਜਾਏਗੀ। ਔਰ ਹਾਂਜੀ ਬਿਲਕੁਲ ਔਰ ਅੱਜਕਲ ਤਾਂ ਇਹ ਵੀ ਚੱਲ ਰਿਹਾ ਮਤਲਬ ਓਨਲਾਈਨ ਹਾਂਜੀ।
ਨੇ ਸਭ ਤੋਂ ਵੱਡੀ ਪ੍ਰੋਬਲਮ ਕੁਆਲਿਟੀ। ਹੁੰਦੀ ਹੈ ਤਸਵੀਰ ਵਿੱਚ ਕੁਛ ਹੋਰ ਹੁੰਂਦਾ ਹੈ। ਤੇ ਅਸਲੀ ਸਮਾਨ ਕੁਛ ਹੋਰ ਨਿਕਲਦਾ ਹੈ।
ਬਿਲਕੁਲ ਬਿਲਕੁਲ ਉਹੀ ਤਾਂ ਮੇਰੇ ਖਿਆਲ ਅੱਜ ਕੱਲ ਟੈਕਨੋਲੋਜੀ ਇੰਨੀ ਹੋ ਗ ਹੈ ਕਿ ਬਾਈ ਇੱਕ ਚੀਜ਼ ਜਿਹਨੂੰ ਇੰਨਾ ਵਧੀਆ ਹਾਈਲੀ ਕੋ ਕਲੈਰਿਟੀ 'ਚ ਮਤਲਬ ਕਨਵਰਟ ਕਰ ਦਿੰਦੇ ਹਾਂਜੀ ਐਵੇਂ ਹੀ ਆ।
ਹਾਂਜੀ ਕੱਪੜੇ ਛੋਟੇ ਹੈ ਜਾਂ ਵੱਡੇ ਹੈ ਤੇ ਸਾਈਜ਼ ਪਹਿਨ ਕੇ ਪਤਾ ਚੱਲਦਾ ਨੀ ਹਾਂਜੀ ਸਾਈਜ਼ ਦਾ ਪਹਿਣ ਕੇ ਪਤਾ ਲੱਗਦਾ ਹੈਗਾ। ਔਰ ਕਭੀ ਕਭੀ ਲ ਡਲੀਵਰੀ ਵੀ ਲੇਟ ਹੋ ਜਾਂਦੀ ਹੈ।
ਬਿਲਕੁਲ ਔਰ ਉਹਦੀ ਕੁਆਲਿਟੀ ਵੀ ਚੇਂਜ ਕਰ ਦਿੰਦੇ ਆ ਮੰਨ ਲਓ ਕੋਈ ਮਤਲਬ। ਹਾਂਜੀ ਫੋਟੋ ਚੇ ਤੱਕ ਅੱਛੀ ਕੁਆਲਿਟੀ ਦਿਖਦੀ ਹੈਗੀ। ਮਤਲਬ ਛੋਟੇ ਘੱਟ ਪ੍ਰਾਈਜ਼ ਦੀ ਚੀਜ਼ ਹੈ ਉਹਨੂੰ ਇਨਾ ਕੁ ਇੰਨੀ ਕੁਆਲਿਟੀ। ਬਣਾ ਦਗੇ ਕਿ ਬਈ ਮੰਨ ਲ ਲੋਓ ਐਂ ਬਹੁਤ ਵਧੀਆ ਚੀਜ਼ ਹੈ ਓਰੀਜਨਲ ਚੀਜ਼ ਹੈ ਕੱਪੇ ਹਾਂਜੀ। ਕੱਪੜਾ ਸੇਮ ਹੈ। ਉਹ ਜਦੋਂ ਉਹ ਆਉਂਦੀ ਹੈ ਫਿਰ ਬੰਦਾ ਸੋਚਦਾ ਯਾਰ ਕੀ ਫਾਇਦਾ ਯਾਰ ਓਨਲਾਈਨ ਸ਼ੋਪਿੰਗ।
ਥੋੜਾ ਡਾਊਨ ਹੁੰਦੀ ਹੈ।
ਹਾਂਜੀ ਹਾਂਜੀ। ਔਰ ਅਜ ਕੱਲ ਤਾਂ ਮੇਰੇ ਖਿਆਲ ਕੁਛ ਜ਼ਿਆਦਾ ਹੀ ਬੰਦੇ। ਹਾਂਜੀ ਹਾਂਜੀ।
ਇਤਨੀ ਫੇਕ ਵੈਬਸਾਈਟ ਅਤੇ ਡਾਟਾ ਚੋਰੀ ਦਾ ਖ਼ਤਰਾ ਰਹਿੰਦਾ ਹੈ। ਤੇ ਰਿਟਰਨ ਜਾਂ ਰਿਫੰਡ ਦੀ ਪ੍ਰੋਸੈਸ ਵੀ। ਕੰਮ ਹੁੰਦੀ ਹੈ ਮੁਸ਼ਕਿਲ ਆਉਂਦੀ ਹੈ ਤੇ ਫੋਨ ਵੀ ਨਹੀ ਉਠਾਉਂਦੇ।
ਬਿਲਕੁਲ ਬਿਲਕੁਲ ਅੱਜ ਕੱਲ ਤੇ ਮਤਲਬ ਫਰੋਡ ਇਨਾ ਹੋਆ। ਇਹ ਕਿ ਬਈ ਇੱਕ ਵਾਰ ਮੈਂ ਵੀ ਐਡ ਸੁਣੀ ਸੀ। ਆਪਣਾ ਐਡ ਆਈ ਸੀ। ਜੀ ਮਤਲਬ ਕਹਿੰਦੇ ਸੀ ਕਿ ਬਈ ਆਪਣਾ ਨਨਿਆਵੇਂ ਰੁਪਏ ਵਿੱਚ ਆਈ ਫੋਨ ਮਿਲਦਾ ਪਿਆ ਤੁਸੀਂ ਲਿੰਕ ਕਰੋ। ਇਹ ਤਾਂ ਕੁੱਛ ਜ਼ਿਆਦਾ ਹੀ ਹੁੰਦੀ ਹੈ ਅੱਜ ਕੱਲ।
ਹਾਂਜੀ ਲਿੰਕ ਕਰੋ ਤੇ ਬੈਂਕਸ ਅਕਾਉਂਟ ਹੀ ਖਾਲੀ ਹੋ ਜਾਂਣ।
ਬਿਲਕੁਲ ਬਿਲਕੁਲ। ਕਹਿੰਦੇ ਤੁਸੀਂ ਲਿੰਕ ਕਰੋ ਪੇ ਕਰਦੋ ਪੇ ਕਰਨ ਜਾਈਏ ਤੇ ਉੱਧਰ ਪਹਿਲੇ ਪੂਰੀ ਅਮਾਊਂਟ ਭਰੀ ਹੁੰਦੀ। ਜਿੰਨੇ ਦਾ ਫੋਨ ਹੁੰਦਾ ਫੋਨ ਆਉਂਦਾ ਵੀ ਨੀ ਹੈ ਫੇਕ ਵੈਬਸਾਈਟ ਵਗੈਰਾ ਨਾ। ਕੁਛ ਇਹ ਟੈਕਨੋਲੋਜੀ ਦਾ ਵੀ ਮਤਲਬ ਅੱਜ ਕੱਲ੍ਹ ਬੰਦੇ ਏ ਆਈ ਵਗੈਰਾ ਹੈ। ਐਨਾਲਾਇਜ ਬਹੁਤ ਗਲਤ ਯੂਜ ਕਰਦੇ ਨੇ।
ਫੋਟੋ ਹੋ ਗਿਆ ਕਿਸੇ ਦਾ ਬੈਂਕ ਅਕਾਊਂਟ। ਹੈਂਕ ਕਰਨੀ ਹੋ ਗਿਆ ਅੱਜ ਕੱਲ ਇਹੀ ਹੋ ਰਿਹਾ ਸੀ ਬਸ ਓਨਲਾਈਨ ਬੈ ਠਗੀ
ਬਿਲਕੁਲ ਬਿਲਕੁਲ। ਮੇਰੇ ਵੀ ਇੱਕ ਲੋਨ ਦੇ ਪਰਸਨ ਨੇ ਵੀ ਮੰਗਵਾਇਆ ਸੀ ਕਿ ਬਈ ਉਹ ਨੂੰ ਨਾ ਆਪਣਾ ਐਡਸ ਵਗੈਰਾ ਆਦੀ ਰਹਿੰਦੀ ਆ ਉਹਨੇ ਔਡਰ ਕਰਤਾ ਆਪਣਾ ਨਾਈਟੀ ਨਾਇਨ ਦਾ ਆਈਫੋਨ। ਉਹਨੇ ਪੇ ਵੀ ਕਰਤੇ ਸੇਮ ਹੋ ਗਿਆ ਮਤਲਬ ਪੇ ਹੋਏ ਤੇ ਉਹ ਮਤਲਬ ਨਾ ਉਹਦੀ ਦੁਕਾਨ ਸੀ ਬੰਦੇ ਦੀ ਨਾ ਕੁਛ ਸੀ ਹੁਣ ਪੈਸੇ ਚਲੇ ਗਏ ਪਤਾ ਨੀ ਕਿਸ ਨਾਮ ਤੋਂ ਸੀ ਮੰਨ ਲਓ
ਤੁਸੀਂ ਸੋਚੋ ਕਿ ਅ ਨਾਈਨਟੀ ਨਾਈਨ ਤੇ ਆਈਫੋਨ ਮਿਲ ਸਕਦਾ ਹੈ।
ਬਿਲਕੁਲ ਬਿਲਕੁਲ।
ਔਨਲਾਈਨ ਸ਼ੋਪਿੰਗ ਬਹੁਤ ਪੋਪੂਲਰ ਹੋ ਰਹੀ ਹੈ ਲੇਕਿਨ ਦੇਖੋ ਜੀ ਔਫਲਾਈਨ ਸ਼ੋਪਿੰਗ ਦੀ ਆਪਣੀ ਜਗ੍ਹਾ ਹੈ ਕੱਪੜੇ ਤੇ ਜੈਲਰੀ ਤੇ ਮਹਿੰਗਾ ਸਮਾਨ। ਔਫਲਾਈਨ ਹੀ ਚੰਗਾ ਰਹਿੰਦਾ ਹੈ।
ਹਾਂਜੀ ਹਾਂਜੀ। ਇਹ ਤੇ ਮਤਲਬ ਉਹਨਾਂ ਵਾਸਤੇ ਹੈ ਕਿ ਬਈ ਚਲੋ ਜਿੰਨਾਂ ਕੋਲ ਟਾਈਮ ਨਹੀਂ ਹੈ। ਮੰਨਲਓ ਕੋਈ ਬਿਜਨਸਮੈਨ ਵਗੈਰਾ ਹੁੰਦੇ ਆ ਉਹਨੂੰ ਅਰਜੈਂਟ ਜ਼ਰੂਰੀ ਹੁੰਦੀ ਆ ਉਹ ਆਪਣਾ ਓਨਲਾਈਨ ਮੰਗਉਂਦੇ ਆ ਵੈਸੇ ਪਰ ਉਹਨਾਂ ਕੋਲ ਵੀ ਨਾ
ਆਪਣਾ ਇੱਕ ਏਜੰਟ ਵਗੈਰਾ ਦੇ ਨੰਬਰ ਹੁੰਦਾ ਜਿਹੜੇ ਆਪਣੇ ਜਿਹੜੇ ਸਟੋਰ ਵਗੈਰਾ ਕਰਾਉਦੇ ਉਹਨਾਂ ਚ ਕੰਮ ਕਰ ਰਹੇ ਹੁੰਦੇ ਆ। ਉਹ ਵੀ ਉਹਨਾ ਕੋ ਮੰਗਉਂਦੇ ਮਤਲਬ ਪ੍ਰੋਸੈਸ ਉਹਨਾ ਦਾ ਕੁਛ ਅਲੱਗ ਹੀ ਹੁੰਦਾ। ਹੋਰ ਅੱਜ ਕੱਲ ਤੇ ਮੰਨ ਲਓ ਦੇਖੋ। ਔਨਲਾਈਨ ਸ਼ੋਪਿੰਗ ਦੇ ਜਿਹੜੇ ਦੇਖੋ ਮੰਨ ਲਉ ਸ਼ੋਪਿੰਗ ਚੀਜ਼ਾਂ ਮੰਨ ਲਉ ਤੁਸਾ ਕਿਸੇ ਦੀ ਦੁਕਾਨ ਹੋ ਗਈ ਸ਼ੋਪਿੰਗ ਦੀ ਗਾਰਮੈਟਸ ਵਗੈਰਾ ਉਹ ਮੇਰੇ ਖਿਆਲ ਅੱਜ ਕਲ ਇੰਸਟਾਗ੍ਰਾਮ ਵਗੈਰਾ ਤੇ ਸੋਸ਼ਲ ਮੀਡੀਆ ਤੇ ਪੇਜ ਬਣਾ ਲੇਦੇ ਨੇ ਜਦੋਂ ਬੰਦਾ ਉਧਰੋ ਦੇਖ ਵੀ ਕਰ ਲੈਂਦਾ
ਦੇਖੋ ਜੀ ਆਪਣੇ ਫਾਇਦੇ ਆ ਓਨਲਾਈਨ ਦੇ ਵੀ ਤੇ ਔਫਲਾਈਨ ਦੇ ਵੀ। ਲੇਕਿਨ ਮੈਂ ਤਾਂ ਪ੍ਰੈਫਰ ਔਫਲਾਈਨ ਹੀ ਕਰਾਂ।
ਹਾਂਜੀ ਚਲੋ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ ਹਾਂਜੀ ਚੰਗਾ ਜੀ ਸਤਿ ਸ੍ਰੀ ਅਕਾਲ।